ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ
ਚਾਲ ਹੋਰ ਕਿਵੇਂ ਓ
ਵਧੀਆ ਜੀ
ਹੋ ਹਾਂਜੀ-ਹਾਂਜੀ ਵਧੀਆ ਹੋਰ ਘਰ ਪਰਿਵਾਰ ਸਭ ਹਾਂਜੀ-ਹਾਂਜੀ ਹਾਂ ਬਸ ਵਧੀਆ ਬਸ ਬੱਚੇ ਗਏ ਦੇਖੋ ਗੁਰਦੁਆਰੇ ਸਭ ਮੈਂ ਹੁਣੀ ਗੁਰਦੁਆਰੇ ਸਰ ਮੱਥਾ ਟੇਕ ਕੇ ਆਈ ਆ।
ਅੱਛਾ ਸਿੱਖ ਫੈਮਿਲੀ ਬਿਲੋਂਗ ਕਰਦੇ ਹੋ ਤੁਸੀਂ ਸੀ
ਹਾਂਜੀ- ਹਾਂਜੀ ਤੇ ਹਾਂ ਬਸ ਹਣੇ ਗੁਰਦੁਆਰਾ ਸਾਹਿਬ ਤੋਂ ਆਈ ਸੀਗੀ ਬਸ ਉਹ ਚੀਲੀਏ ਮਤਲਬ ਚੱਲਿਆ ਹੋਇਆ ਤੇ ਉਹ ਦੁਪਹਿਰਾ ਵੇਲੇ ਜਾਇਆ ਨੀ ਜਾ ਆਂਦਾ ਅਤੇ ਫਿਰ ਮੈਂ ਸ਼ਾਮੀ ਚਲੀ ਜਾਂਣੀ ਹਾਂ
ਬਹੁਤ ਵਧੀਆ ਆਪਾਂ ਨੂੰ ਗੁਰੂ ਘਰ ਬਹੁਤ ਕੁਛ ਮਿਲਦਾ ਹੈ ਸਾਡੇ ਗੁਰੂ ਘਰ ਹੈਗਾ ਅੜੀਸਰ ਸਾਹਿਬ
ਅੱਛਾ
ਹਾਂ ਉੱਥੇ ਜਿਹੜਦਾ ਵੀ ਕੋਈ ਕੰਮ ਅੜਿਆ ਹੁੰਦਾ ਹੈ ਅਗਰ ਤੁਸੀਂ ਉੱਥੇ ਇੱਕ ਕੇ ਆ ਗਏ
ਅੱਛਾ ਜੀ ਹਮ ਆਹੋ ਅੱਛ ਨਹੀਂ ਦੇਖਿਆ ਤਾਂ ਮਤਲਬ ਸੁਣਿਆ ਹੈ
ਨਹੀਂ ਬਹੁਤ ਵਧੀਆ ਗੁਰੂ ਜੇ ਅਗਰ ਤੁਸੀਂ ਕੋਈ ਵੀ ਮਨ ਦੀ ਸੋਚ ਲੈ ਕੇ ਤੁਸੀਂ
ਹਾਂ ਜੋ ਮਨ ਦੀ ਇੱਛਾ ਪੂਰੀ ਹੋਜਏਗੀ
ਹਾਂ ਇੱਥੇ ਸੁਣ ਤੁਸੀਂ ਸੋਚੋਗੇ ਤੇੇ ਤੁਸੀਂ ਇੱਥੇ ਆਕੇ ਮੱਥਾ ਟੇਕਣਾ ਉਹ ਤੁਹਾਡੀੇ ਨਾਲੋਂ ਨਾਲ
ਹਾਂ ਬਸ ਬ ਗੱਲ ਇੱਕ ਇਹੋ ਇ ਕਿ ਸੱਚੇ ਮਨ ਨਾਲ ਬੰਦਾ ਜਾਏਗਾ ਤਾਂ ਸਭ ਕੁਛ ਮਿਲ ਜਾਂਦਾ
ਹਾਂ ਤੇ ਮੈਂ ਉੱਥੇ ਜਾਣਾ ਤੇ ਪੰਜ ਵਾਰੀ ਪੈਂਦਾ ਕਈਆਂ ਦਾ ਤਾਂ ਇੱਕ ਵਾਰ ਚ ਹੀ ਕੰਮ ਹੋ ਜਾਂਦਾ ਕਈਆਂ ਦਾ ਦੋ ਵਾਰ ਲੱਗ ਜਾਂਦੇ ਆ
ਹਾਂ ਚੱਲ ਕੋਈ ਨੀ ਇੱਕ ਵਾਰ ਤਾਂ ਬੰਦਾ ਜਾਂਦਾ ਹੈ ਦੂਸਰੀ ਵਾਰ ਬੰਦੇ ਦੀ ਜੋ ਪੂਰੀ ਹੋ ਜਾਂਦੀ ਮਨੋਕਾਮਨਾ ਫੇਰ ਬੰਦਾ ਸ਼ੁਕਰੀਆ ਕਰਨ ਜਾਂਦਾ ਹਮ
ਅੱਛਾ ਜੀ ਕੋਈ ਨੀ ਦੇਖਾਂਗੇ ਕਦੇ ਆਏ ਗ ਅ ਜਦੋਂ ਕਦੇ ਜਾਏਗਾ ਜਾਵਾਂਗੇ ਨਾ ਤੇ ਦੇਖਾਂਗੇ ਫੇਰ ਹੋ ਕੇ ਆਵਾਂ
ਉੱਥੇ ਜੇ ਤੁਸੀਂ ਸੋਚੋ ਅਸੀ ਪਤਾਸੇ ਲੈ ਜੀਏ ਕੁੱਛ ਲੈ ਜੀਏ ਉਹ ਚੀਜ਼ ਨਹੀਂ ਚੜਦੀ ਉੱਥੇ
ਅੱਛਾ ਡੱਬੇ ਹਾਂ ਤੇਈ ਡੱਬੇ ਹੀ ਚੜ੍ਹਦੇ ਆ
ਭਰੇ ਹੁੰਦੇ ਉੱਥੇ ਅਗਰ ਤੁਸੀਂ ਜਾਓਗੇ ਨਾ ਤੁਸੀਂ ਦੇਖਣਾ ਕਮਰਾ ਭਰਿਆ ਦਾ ਤੇ ਤੁਹਾਨੂੰ ਇਹ ਨੀ ਹੈਗਾ ਇੱਕ ਲੱਡੂ ਦੇਣਗੇ ਦੋ ਦੋ ਤਿੰਨ ਤਿੰਨ ਚਾਰ ਚਾਰ ਲੱਡੂ ਹੋਣਗੇ ਉੱਥੇ
ਅੱਛਾ ਪ੍ਰਸ਼ਾਦ ਮਤਲਬ ਮਿਲਦਾ ਐ
ਹੋਈ ਆ ਮੇਰੇ ਤੇ ਬੇਟਾ ਮੈਂ ਮੇਰੀ ਬੇਟੀ ਸੀ ਸਿੰਘ ਉਹਦੇ ਵਾਸਤੇ ਮੈਂ ਸੁੋਚਿਆ ਸੀ ਕਿ ਮਹਾਰਾਜਾ ਘਰ ਪਰਿਵਾਰ ਵਧੀਆ ਮਿਲ ਜੇ ਉਹ ਵਧੀਆ ਯਾ ਹੋ ਗਿਆ
ਹਾਂਜੀ ਤੇ-
ਮੇਰੇ ਬੇਟੇ ਨੂੰ ਨੋਕਰੀ ਮਿਲ ਜਾਏ। ਤੇ ਮਹਾਰਾਜਾ ਇਹ ਨੂੰ ਚਲਾ ਦੇ-
ਹਾਂ ਉਹ ਤਾਂ ਹੀ ਅੱਛਾ ਹੁਣ ਵੀ ਉਹਨਾਂ
ਹਾਂ ਸਰਕਾਰੀ ਨੌਕਰੀ ਮਿਲ ਗਈ ਕੀਰਤ ਨੂੰ
ਹਾਂਜੀ-
ਆਸਾ ਸੁਖ ਕੇ ਆ ਜਾਓ ਨਾਲੋਂ ਨਾਲ ਪੂਰੀਆਂ ਹੋ ਜਾਂਦੀਆਂ ਬਹੁਤ ਸ਼ਕਤੀ ਆ ਮਹਾਰਾਜ ਦੇ ਘਰੇ ਅਸੀਂ ਤੇ ਜਾਂਦੇ ਆਉਦੇ ਰਹਿੰਦੇ ਹਾਂ ਤੁਸੀਂ ਜਾਂਦੇ ਹੋ ਗੁਰੂ ਘਰ ਵੈਸੇ ਹੈਲੋ। ਹੈਲੋ- ਹੈਲੋ-
ਹਾਂਜੀ- ਹਾਂਜੀ ਸਸ਼ੀ ਹਾਂਜੀ -ਹਾਂਜੀ ਹਾਂ ਉਹਨਾਂ ਤੁਹਾਡਾ ਇਸ਼ੂ ਹੋ ਜਾਂਦਾ ਹੈ। ਨੈਟਵਰਕ
ਓਕੇ ਤੇ ਕਿਸੇ ਟਾਈਮ ਜਦੋਂ ਤੁਹਾਡਾ ਪ੍ਰੋਗਰਾਮ ਬਣੇ ਨਾ ਆੜੀਸਾਹਿਬ ਜ਼ਰੂਰ ਆਈਉ
ਹਾਂਜੀ ਕੋਈ ਨੀ ਹੋ ਕੇ ਜਾਵਾਂਗੇ
ਤੇ ਬਹੁਤ ਵਧੀਆ ਗੁਰੂ ਪਰ ਇੰਨੀ ਸ਼ਾਂਤੀ ਮਿਲਦੀ ਹੈ। ਬਹੁਤ ਬਹੁਤ ਸ਼ਾਂਤੀ
ਹਾਂ ਬਸ ਉਹੀ ਹੈ। ਨਾ ਬਸ ਇੱਕ ਤਾਂ ਸਾਡਾ ਮਨ ਸੱਚਾ ਹੋ ਮਨ ਵੀ ਮਨ ਵੀ ਸੱਚਾ ਹੋਵੇ ਸ ਮਨ ਨਾਲ ਆਪਾਂ ਜਾਈਏ ਪੂਰੀ ਮਨੋਕਾਮਨਾ ਨਾਲ ਜਾਈਏ ਤੇ ਵੀ ਅਸੀ ਜਾਣ ਲੱਗਿਆ ਹਾਂ ਜਾਣ ਲੱਗੇ ਸਾਡਾ ਧਿਆਨ ਉੱਧਰ ਹੀ ਹੋਣਾ ਚਾਹੀਦਾ ਹੈ। ਉਧਰ ਬਾਰੇ ਹੀ ਹੋਣਾ ਚ' ਵੀ ਇੱਧਰ ਉੱਧਰ ਦੀ ਸਾਡੀ ਜਿਹੜੇ ਦਿਲ ਦੀ ਦਿਮਾਗ ਦੀ ਧੜਕਣ ਵੀ ਹੈਗੀ ਹੈ। ਵੀ ਉਹ ਨਾ ਹਾਂ ਵੀ ਸਿਰਫ ਗੁਰੂ ਘਰ ਦੀ ਬਸ ਅਸੀ ਗੁਰੂ ਘਰ ਹੀ ਜਾਣਾ ਤੇ ਬਸ ਉੱਥੇ ਹੀ ਜਾ ਕੇ ਤੇ ਉੱਥੇ ਹੀ ਆਉਣਾ ਸੀ ਤੇ ਉਹ ਮ ਹੁੰਦੀ ਹੈ। ਸਭ ਓ ਸਭ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ
ਹਮ ਹਮ ਉਹ ਤੇ ਆਪਣੇ ਆਪਣੇ ਗੁਰੂ ਤੇ ਜਿੱਥੇ ਮਰਜ਼ੀ ਚਲੇ ਜਾ ਉੱਥੇ ਨਾਲ ਉਹਨਾਂ ਨੂੰ ਮਹਾਰਾਜ ਪੂਰੀਆਂ ਕਰਦੇ ਆ। ਹੁਣ ਤੱਕ ਪਾਸ ਹੈ ਅੰਮ੍ਰਿਤਸਰ ਹੈ ਉੱਥੇ ਕਿੰਨੀਆਂ ਪੂਰੀਆ ਹੁੰਦੀਆਂ। ਬਿਮਾਰ ਆਏ ਜੀ
ਹਾਂ ਉਹ ਤੇ ਹੈ ਹੀ ਤੇ ਉਹਦੇ ਵਰਗਾ ਤਾਂ ਸਵਰਗ ਹੀ ਨੀ ਹੈਗਾ ਕੋਈ ਹੈ ਜੀ ਬਸ ਉਹੀ ਤਾਂ ਹੈ ਬਾਅਦ ਵਿੱਚ ਬੰਦੇ ਨੇ ਕਿੱਥੇ ਸਵਰਗ ਦੇ ਖਣਾ ਪਹਿਲੇ ਹੀ ਸ ਥ ਦਿਖਦਾਹਾ ਉੱਥੇ ਸਵਰਗ ਦੇਖ ਲਓ ਹੋਰ ਕੀ
ਜਾਵਾਂਗੇ ਨਰਕੇ ਜਾਵਾਂਗੇ ਨਹੀਂ ਆਪਣੇ ਤੇ
ਹਾਂ ਹਾਂ ਉਹ ਤੇ ਹੈ ਹੀ ਹ ਉਹੀ ਕਿਥੇ ਬਸ ਕਿਤੇ ਆ ਬਲ ਬਸੀ ਚਲੇ ਜਾਣਾ ਉੱਧਰ ਤੇ ਘਰ ਆਉਣ ਤੇ ਜੀਅ ਨੀ ਕਰਦਾ ਵੀ ਹਾਂ ਇੱਥੇ ਹੀ ਬੈਠੇ ਰਹੀਏ ਇੱਥੇ ਬੈਠੇ ਰਹੀਏ
ਗੁਰੂ ਘਰ ਪਤਾ ਨੀ ਸ਼ਾਂਤੀ ਕਿਉਂ ਜ ਆਪਾਂ ਮੰਦਰਾਂ ਜਾਂਦੇ ਹਾਂ ਜਾਂਦੇ ਹਾਂ ਨਾ ਉੱਥੇ ਸ਼ਾਂਤੀ ਮਿਲਦੀ
ਹਾਂ ਨਹੀ ਹੋ ਤਾਂ ਹੈ ਈ ਹਮ
ਕੋਈ ਸ਼ ਕੋਈ ਬੋਲਦਾ ਹੀ ਨਹੀਂ
ਹਾਂ ਬਸ ਉਹ ਨਾ ਸਾਡੀ ਸਾਡੀ ਮਰਿਆਦਾ ਹੀ ਏਦਾਂ ਦੀ ਹੈ ਵੀ ਵੀ ਉਹ ਹਾਂ ਵੀ ਸਾਨੂੰ ਬੈਠੇ ਬਿਠਾਇਆ ਪ੍ਰਸ਼ਾਦ ਮਿਲ ਜਾਂਦਾ ਹੈ ਸਾਡੀ ਬੈਠੇ ਬਿਠਾਇਆ ਸਾਰੀਆਂ ਚੀਜ਼ਾਂ ਹੋ ਜਾਂਦੀ। ਹੁਣ ਆਪਣੇ ਚੁੱਪ ਚੁਪੀਤੇ ਬੈਠੇ ਰਹੇ। ਹਾਂ ਤੇ ਕੋਈ ਨੀ ਵਾਹਿਗੁਰੂ ਸਬ ਮਾਂ ਨੂੰ ਕਾਮਨਾ ਅਰਦਾਸਾਂ ਸਾਰੀਆਂ ਪੂਰੀਆਂ ਕਰੇ ਆਪਣੇ ਘਰ ਸਾਰੇ ਖੁਸ਼ ਰਹਿਣ ਹਮ ਹਮ ਹਮ
ਬੱਚੇ ਬੁੱਚੇ ਅੱਜ ਅੱਸੀ ਵਾਲੇ ਕੁਛ ਕੁਛ ਨੀ ਬਣਾਇਆ ਬੱਚੇ ਕਹਿੰਦੇ ਮੰਮੀ ਅਸੀਂ ਖਿਚੜੀ ਖਾਣੀ ਮਾਵਾਂ ਦੀ ਦਾਲ ਦੀ ਹੁਣ ਉਹ ਮਾਵਾਂ ਦੀ ਦਾਲ ਦੀ ਖਿਚੜੀ ਬਣਾਉਂਗੀ
ਅੱਛਾ ਉਹ ਇੱਕ ਤੇ ਮਤਲਬ ਸੁੱਕੀ ਵਾਲੀ ਬਣਾਦੇ ਹੋ
ਹਾਂਜੀ ਬਸ ਠੀਕ ਠੀਕ ਹੋਵੇ ਸੁੱਕੀ ਨਹੀਂੀ ਸਾਡੇ ਖਾਂਦੇ ਸੀ ਥੋੜ੍ਹੀ ਥੋੜ੍ਹੀ ਗਿੱਲੀ ਹੁੰਦੀ ਹੈ ਬਸ ਮੱਖਣ ਪਾ ਕੇ ਬੱਚੇ ਖਾਂਦੇ ਆ
ਅੱਛਾ ਅੱਛਾ ਇੱਕ ਚ ਹਾਂ ਚਾਵਲ ਵਾਰ ਚਾਵਲ ਵਾਂਗੂ ਬਣਾਉਨਦੇ ਹਾਂ ਅਸੀਂ ਬਣਾਂਦੇ ਹਾਂ ਚਾਵਲ ਵਾਂਗੂ ਵੀ ਮਤਲਬ ਅਸੀਂ ਹਾਂ ਇੱਕ ਜਿਵੇਂ ਆਪਾਂ ਮਾਂ ਛੋਲਿਆਂ ਛੋਲਿਆਂ ਦੀ ਦਾਲ ਬਣਾਉਂਦੇ ਹਾਂ ਉਹ ਥੋੜੀ ਜਿਹੀ ਢਿੱਲੀ ਢਿੱਲੀ ਉਹ ਹੁੰਦੀ ਹੈ ਉਹ ਨੀ ਉਹ ਨੀ ਖਾਂਦੇ ਸਾਡੇ ਮਾਂ ਦੀ ਉਹ ਮਾਂ ਦੀ ਤੇ ਹਾਂ ਮਾਂ ਦੀ ਚਾਵਲਾਂ ਦੀ ਉਹ ਦੂਜੀ ਖਾਂਦੇ ਨੇ ਸੁੱਕੀ ਸੁੱਕੀ
ਠੀਕ ਹੈ ਉਹ ਫਿਰ ਤੁਸੀਂ ਕਿਸ ਤਰ੍ਹਾਂ ਹੋ ਚੁੱਕੀ
ਹਾਂ ਬਸ ਉਹ ਵੀ ਅਸੀਂ ਮਤਲਬ ਜਿਵੇਂ ਇੱਕ ਜਿਵੇਂ ਬਾ ਇੱਕ ਬਾਟੀ ਅਸੀਂ ਆਪਣੀ ਕੋਲੀ ਲਲਈ ਵੀ ਅਹ ਦਾਲ ਦੀ ਤੇ ਥੋੜਾ ਜਿਹਾ ਘੱਟ ਮਤਲਬ ਕਿਸੇ ਨੂੰ ਆ ਕਿਸੇ ਨੂੰ ਹੁੰਦੀ ਹੈ ਕਿ ਬਰਾਬਰ ਚੀਜ਼ ਪਾਣੀ ਹੈ ਤੇ ਕੋਈ ਪਸੰਦ ਕਰਦਾ ਕਿ ਦਾਲ ਜ਼ਿਆਦਾ ਹੋਵੇ ਫੇਰ ਸਾਡੇ ਜਾਦਾ ਪਸੰਦ ਕਰਦੇ ਏਵੀ ਦਾਲ ਜਿਆਦਾ ਤੇ ਫੇਰ ਮੈਂ ਜਿਵੇਂ ਹਾਂ ਜਿਵੇਂ ਤੇ ਕੋਲੀ ਦਾਲ ਦੀ ਹੈ ਨਾ ਫੇਰ ਥੋੜੀ ਜਿਹੀ ਘੱਟ ਚੋਲਾਂ ਦੀ ਲ ਲੈਣੀ ਮਿਆ ਸੀ ਤੇ ਉਹਨਾਂ ਨੂੰ ਆਪਾਂ ਵੀ ਪਹਿਲੇ ਭਿਉਣਾ ਨੀ ਹੈਗਾ ਉਹਨਾਂ ਨੂੰ ਉਹਨਾਂ ਨੂੰ ਐਟ ਏ ਟਾਈਮ ਹੀ ਭਿਉਣਾ ਹਾਂਜੀ ਤੇ ਫੇਰ ਅਸੀਂ ਇਹਦੇ ਵਿੱਚ ਨਾ ਥੋਂਮ ਮਤਲਬ ਅਹ ਲੱਸਣ ਦੀ ਜੇ ਜੋ ਹੈ ਵਿੱਚ ਉਹ ਜ਼ਿਆਦਾ ਪੈਂਦਾ ਹੈ ਉਹ ਜ਼ਿਆਦਾ ਪੈਂਦਾ ਤੇ ਫੇਰ ਅਸੀਂ ਮਤਲਬ ਤੜਕਾ ਲਗਾਉਂਦੇ ਹਾਂ ਉਹਦੀ ਮੋਟੇ ਮੋਟੇ ਪਿਆਜ ਪਾ ਲੈਂਦੇ ਹਾਂ ਕ ਅ ਤੇਜਪਤ ਪੱਤਾ ਹੋ ਗਿਆ ਲੌਗ ਕਾਲੀ ਮਿਰਚ ਤੇ ਲਾਲ ਹਾਂ ਲਾਲ ਮਿਰਚਾਂ ਹੋ ਗ ਸੁੱਕੀਆਂ ਹੋਈਆਂ ਤੇ ਹਾਂ ਹਿੰਗ ਵਗੈਰਾ ਵੀ ਜੋ ਵੀ ਆਪਾਂ ਪਾਉਣਾ ਵੀ ਪਾਲੋ ਹਿੰਗ ਵਗੈਰਾ ਬਸ ਇਹ ਹਾਂਜੀ ਤੇ ਬਸ ਚੋਲਾਂ ਨੂੰ ਫੇਿਰ ਅਸੀਂ ਜਿਵੇਂ ਉਹ ਅਸੀਂ ਸਾਡੇ ਉਹ ਦੋ ਦੋ ਨੇ ਮਤਲਬ ਕੋਲੀਆਂ ਦੋ ਹੋ ਗਆਂ ਨੇ ਇੱਕ ਦਾਲ ਦੀ ਚਾਵਲ ਦੀ ਤੇ ਵੀ ਉਹ ਸੁਣਾ ਪੰਜ ਗੁਣਾ ਪਾਉਂਦੀ ਆ ਪਾਣੀ ਵੀ ਪੰਜ ਜਿਵੇਂ ਪੰਜ ਹਾਂ ਪੰਜ ਪਾ ਲੈਂਨੀ ਆ ਵੀ ਹ ਜ ਤਾਂ ਆਪਾਂ ਚਾਵਲਾ ਦੋ ਪਾਉਨੇ ਆ ਨਾਂ ਵੀ ਆਪਣਾ ਕੜਾਹੀ ਵਿੱਚ ਬਣਾਈਏ ਤੇ ਜਿਵੇਂ ਡਬਲ ਪਾਦੇ ਹਾਂ ਤੇ ਮੈਂ ਇਹਦੇ ਵਿੱਚ ਮਤਲਬ ਬੀਜੀ ਚਾਰ ਜਿਵੇਂ ਦੋ ਪਾਈਆਂ ਨੇ ਮੈਂ ਪੰਜ ਪਾਵਾਂਗੀ ਮਤਲਬ ਤਾਂ ਇੱਕ ਵੱਧ ਪਾਵਾਂਗੇ ਕਿਉਂਕਿ ਮਾਂ ਦੇ ਦਾ ਹਾਂ ਮਤਲਬ ਇੱਕ ਕੋਲੀ ਪਾਣੀ ਵੀ ਵੱਧ ਪਾਵਾਂਗੇ ਕਿ ਕਿਵੇਂ
ਪਾਣੀ ਕਿਉਂ ਪਾਉਂਦੇ ਹੋ ਜਿੀਆਂ ਦੋ ਦਿਨ ਚਾਰ ਪਾ ਸਕਦੇ ਨਾ ਹ
ਹਾਂ ਉਹ ਫੇਿਰ ਮਾਂ ਦੀ ਦਾਲ ਆ ਨਾ ਉਹ ਥੋੜ੍ਹੀ ਗਲਦੀ ਜਲਦੀ ਨੀ ਨਾ ਗੱਲਦੀ ਜਲਦੀ ਨੀ ਗੱਲਦੀ ਹੈਗੀ ਉਹ ਤੇ ਫੇਿਰ ਉਹ ਹਾਂ ਥੋੜੀ ਲੇਟ ਕਰੱਲਦੀ ਤੇ ਫੇਰ ਬੱਸ ਉਹ ਮੁ ਪਾ ਕੇ ਉਹਨਾਂ ਨੂੰ ਫਿਰ ਐਟੇ ਟਾਈਮੀ ਬਸ ਉਹਨੂੰ ਧੋਣਾ ਧੋ ਕੇ ਨਾਲ ਦਾ ਨਾਲ ਪਾ ਕੇ ਤੇ ਇੱਕ ਵਾਰੀ ਤੇਜ਼ ਸੇਕ ਤੇ ਮਤਲਬ ਉਬਾਲਾ ਦਵਾ ਲੋ ਚੰਗੀ ਤਰ੍ਹਾਂ ਹਾਂ ਫੇਰ ਸਿੰਮ ਤੇ ਰੱਖ ਦੋ ਬਸ ਫੇਰ ਬਾ ਫੇਰ ਬਸ ਦੋ ਮਤਲਬ ਦਸ ਪੰਦਰਾਂ ਦਸ ਮਿੰਟਾਂ ਬਾਦ ਫੇਰ ਕੜਛੀ ਮਾਰਲੋ ਫੇਰ। ਦੇਖਲੋ ਤੇ ਵੀਦਾਂ ਹਾਂ। ਫੇਰ ਦਾਲ ਦਾ ਦੇਖਣਾ ਪਏਗਾ ਵੀ ਦਾਲ ਦਾ ਦਾਣਾ ਜਾਂ ਗਲ ਗਿਆ ਕਿ ਨਹੀਂ ਗਲਿਆ। ਫੇਰ ਜਦੋਂ ਦਾਲ ਦਾ ਗਾ ਹਾਂ ਗਲ ਜਾਂਦੈ ਹਾਂਜੀ। ਹਾਂ, ਬਸ ਔ ਚੈੱਕ ਕਰਨਾ ਪੈਂਦਾ ਵੀ ਦਾਲ ਗਾਲ ਗੀ ਚਾਵਲ ਤੇ ਗਾਲ ਈ ਜਾਣੇ ਨੇ।
ਅੱਛਾ।
ਤੇ ਫੇਰ ਦਾਲ ਨੋ ਦੇਖਣਾ ਪੈਂਦੈ। ਫੇਰ ਦਾਲ ਜਦੋਂ ਗਲ ਜਾਂਦੀ ਏ। ਤੇ ਫੇਰ ਅਪਾਂ ਫੇਰ ਬੰਦ ਕਰ ਦਿੰਣੇ ਆਂ, ਫੇਰ ਏਨ ਸਾਡੇ ਵੀ ਮੱਖਣ ਵੀ ਹੋਣਾ ਚਾਹੀਦੈ, ਦਹੀਂ ਵੀ ਹੋਣੀ ਚਾਈਦੀ ਏ। ਔਰ ਏਸਦਾ ਹਾਂ। ਏਸ ਦਾ ਏਸ ਖਿਚੜੀ ਨਾਲ ਮੂਲੀ ਵੀ ਹੋਣੀ ਚਾਈਦੀ ਏ।
ਏਨੁ ਕੁਟੀ ਜਾ
ਹਾਂਆ ਮੂਲੀ ਵੀ ਮੂਲੀ ਵੀ ਔਨਾਂ ਨੇ ਮੂਲੀ ਵੀ ਨਾਲ ਖਾਣੀ ਏ। ਮੂਲੀ ਨੀ ਹੈਗੀ ਤਾਂ ਸਾਡੇ ਇਨਾਂ ਨੂੰ ਹੈਗੈ ਮਤਲਬ ਇਨਾਂ ਨੂੰ ਹੈਗੈ। ਕੀ ਵੀ ਮੂਲੀ ਹੋਏਗੀ ਤੇ ਮੈਂ ਔ ਰੋਟੀ ਮੋਗ ਖਿਚੜੀ ਬਣਾਈ। ਮੂਲੀ ਵੀ ਟੇਸਟੀ ਲੱਗਦੀ ਆ ਔਦੇ ਨਾਲ। ਹਾਂ। ਤੇ ਹਾਂ, ਮੂਲੀ ਵੀ ਮੂਲੀ ਵੀ ਖਾਣੀ ਹੈ ਜ਼ਰੂਰ ਔਨਾਂ ਨੇ ਨਾਲ। ਮੂਲੀਆਂ ਪੈਲੇ ਤੱਕ ਪੈਲਾਂ ਜਦੋਂ ਬਣਾਣੀ ਹੁਣੇ ਕੈੰਦੇ ਮੂਲੀ ਲਿਆਓ।
ਠੀਕ ਹੈ। ਵੀ ਸਾਡੇ ਤੇ ਬਣਾਂਦ ਦੇ ਰਾਜਪੂਤਾ ਵਾਕਣ। ਬੰਦੇ ਆੰਹੇ ਲੋਕ ਖਾਂਦੇ ਏਨਾ ਸਿੰਪਲ ਬਸ ਓਸ ਕੁੱਕਰ ਚ ਵੀ ਦਾਲ ਵੀ ਇੱਕ ਕੋਲੀ ਚਾਵਲਾਂ ਦੀ ਹੋਈ ਅੱਧੀ ਫੁੱਲ ਦਾਲ ਦੀ। ਔਨੂੰ ਧੋ ਕੇ ਕੁੱਕਰ ਚ ਪਾਯਾ, ਨਮਕ ਥੋੜ੍ਹੀ ਜੀ ਲਾਲ ਮਿਰਚ ਪਾਈ ਵਿੱਚ। ਥੋੜਾ ਜਾ। ਘਿਓ ਪਾ ਦੋ, ਦੇਸੀ ਘਿਓ ਪਾ ਦੋ ਜਾਂ ਤੇਲ ਪਾ ਲੋ?
ਅੱਛਾ ਤੇ ਹਾਂ ਅੱਛਾ ਅੱਛਾ ਫੇਰ ਉਹ ਤੁਸੀਂ ਕੁੱਕਰ ਚ? ਸੀਟ ਦਵਾ ਲੈਣੇ ਹੋ?
ਹਾਂ ਦੋ ਸੀਟੀ? ਠੀਕ ਹੈ ਕੁੱਕਰ ਚ ਦਵਾਉ? ਤੇ ਜਦੋਂ ਖੋਲੋ ਤੇ ਬਸ ਜਦ ਹੁਣ ਆਪਣੀ ਇੱਕ ਕੋਲੀ ਚਾਵਲਾ ਦੀ ਸੀ? ਤੇ ਅੱਧੀ ਕੋਲੀ ਦਾਲ ਦੀ ਹੋ ਗਈ?
ਹਾਂਜੀ ਡੇਢ ਤਿੰਨ ਪਾਲੀਆਂ ਹਾਂ ਬਸ ਉਹ ਅੱਧੀ। ਕੁੱਕਰ ਵਿੱਚ ਤੇ ਮਤਲਬ ਉਂਝ ਕਹਿੰਦੇ ਆ ਵੀ ਬਰਾਬਰ ਹੀ ਪਾਣੀ ਚ ਪੈਂਦਾ ਹੈ?
ਹਾਂ ਤੇ ਢਾਈ ਢਾਈ ਖਾਂਦੇ ਹਾਂ ਫੇਰ ਜਦੋਂ। ਮੱਖਣ ਪਾ ਕੇ ਸਾਡਾ ਮੱਖਣ ਵੀ ਕਾਫੀ ਸਾਰਾ ਪਾ ਪਾ?
ਹੂੰ ਨਹੀਂ ਸਾਡੇ ਵੀ। ਮੱਖਣ ਕੱਢਿਆ ਹੋਇਆ ਮੈਂ? ਤੇ ਹੁਣ ਇਹਨਾਂ ਨੂੰ ਪੁੱਛਦੀ ਹਾਂ? ਵੀ ਅੱਜ ਮੈਂ ਪੁੱਛਿਆ ਮੈਂ ਕਿਹਾ ਵੀ ਮੈਨੂੰ ਦੱਸ ਦੋ ਕੀ ਖਾਣਾ ਹੈ? ਕਿਉਂਕਿ ਮੈਂ ਇੱਕ ਦਿਨ ਪਹਿਲਾਂ ਹੀ? ਕਰਨੀ ਹੁੰਨੀ ਆ।
ਹਾਂਜੀ ਚਲੋ ਕੋਈ ਨੀ ਆਪਾਂ ਫਿਰ ਹੂੰ ਹੂੰ। ਕਦੇ ਬਾਅਦ ਚੋਂ ਗੱਲ ਕਰਾਂਗੇ ਠੀਕ। ਕਿ ਜਿਵੇਂ ਦੇ ਮੇਰੇ ਘਰੇ ਬੱਚੇ ਖਾਣਾ ਗਾ ਏ ਭੈਣ ਜੀ ਸਤਿ ਸ੍ਰੀ ਅਕਾਲ।
ਬਸ।